ਹੈਲੋ, ਹਾਂਜੀ।
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ
ਬਸ ਠੀਕ ਆ ਹੋਰ ਅੱਜ ਕਿਸ ਤਰ੍ਹਾਂ ਯਾਦ ਕਰ ਲਿਆ
ਬਸ ਮੈਂ ਕਿਹਾ ਵੇਲੀ ਬੈਠੀ ਸੀ ਫੋਨ ਹੀ ਕਰ ਲਵਾਂ
ਅੱਛਾ ਜੀ ਤੁਹਾਡਾ ਮੇਲ ਹੀ ਨੀ ਹੋਇਆ ਕਾਫੀ ਟਾਈਮ ਹੋ ਗਿਆ
ਹਾਂਜੀ ਭੈਣ ਜ ਬਸ ਨਿਕਲਦੀ ਨੀ ਧੁੱਪ ਬੜੀ ਹੁੰਦੀ ਘਰ ਹੀ ਹੋਈਦਾ ਹਾਂਜੀ
ਧੁੱਪ ਤੇ
ਬਾਹਰ ਨਿਕਲਣ ਤੇ ਦਿਲ ਹੀ ਨੀ ਕਰਦਾ ਭੈਣਜੀ।
ਹਾਂਜੀ
ਸੁਣਾਓ ਕੀ ਕਰਦੇ ਪਏ ਸੀ ਤੁਸੀਂ
ਹ ਹਾਂਜੀ ਕੁਛ ਨੀ ਬੈਠੀ ਹੋਈ ਸੀ ਮੈਂ ਹਾਂਜੀ ਬਸ ਦੁਪਹਿਰ ਦਾ ਟਮ ਹੋ ਗਿਆ ਰੋਟੀ ਰੂਟੀ ਬਣਾਉਣ ਦਾ
ਅਜਿਹਾ
ਹਾਂਜੀ।
ਹੋਰ ਸੁਨਾਓ ਭੈਣ ਜੀ? ਉਹ ਤੁਆਡੇ ਨਾਲ ਦੇ ਭੈਣ ਜੀ ਬਾਰ ਗਏ ਹੋਏ ਸੀ ਫੇਰ ਆ ਗਏ ਨੇ ਉਹ ਭੈਣ ਜੀ ਬਾਰੋ ਦੀ?
ਭੈਣਜੀ ਉਹਨਾਂ ਨੇ ਏਅਰਪੋਰਟ ਦੀ ਟਿਕਟ ਬੁੱਕ ਕਰਾਈ ਸੀ।
ਅੱਛਾ
ਹਾਂਜੀ-ਹਾਂਜੀ, ਤੇ ਉ ਪਤਾ ਨੀ ਕੇਨ ਅਸਲ ਹੋ ਗਈ ਉਹਨਾਂ ਨੂੰ ਪਤਾ ਨੀ ਚੱਲਿਆ ਕਿ ਕੀ ਹਿਸਾਬ ਸੀ
ਅੱਛਾ ਜੀ ਐਵੇਂ ਕਿਵੇਂ ਨਹੀ ਪਤਾ ਚੱਲੀ ਉਹਨਾਂ ਨੂੰ ਟਿਕਟ
ਪਤਾ ਨੀ ਕੀ ਬਣਿਆ ਬਸ ਆਉਣਾ ਸੀ ਉਹਨਾਂ ਨੇ ਤੇ ਹਾਂਜੀ ਬਸ ਉਹ ਹਾਂਜੀ ਹੁਣ
ਤੇ ਮੈਂ ਸੁਣਿਆ ਨੂੰਹ ਵੀ ਚਲੇ ਗਈ ਏ
ਹਾਂਜੀ
ਅੱਛਾ ਤੇ ਹੁਣ ਭੈਣ ਜੀ ਦੇ ਘਰ ਕੌਣ ਪਿੱਛੇ
ਹਾਂਜੀ ਕੋਈ ਨੀ ਹੈਗਾ ਉਹਨਾਂ ਦਾ ਬੇ ਹਾਂ ਹਾਂਜੀ ਭੈਣ ਜੀ ਦਾ ਬੇਟਾ ਢਾਗਾ ਬਸ ਇੱਕ, ਹਾਂਜੀ ਇੱਕ ਬੇਟਾ ਤੇ ਉਹਨਾ ਦਾ ਬਾਹਰ ਰਹਿੰਦਾ ਨਾ ਭੈਨਜੀ ਦਾ
ਅੱਛਾ, ਬਾਹਰ ਕਿਤੇ ਕੈਨੇਡਾ ਗਿਆ ਦਵੇਂ
ਨਹੀਂ- ਨਹੀਂ ਦੂਸਰਾ ਸ਼ਹਿਰ ਹੈ ਆਪਣੇ ਇੰਡੀਆ ਚ ਹੀ ਹੈ।
ਅੱਛਾ -ਅੱਛਾ ਮੈਂ ਕਿਹਾ ਸ਼ਹਿਦ ਕੈਨੇਡਾ ਗਿਆ ਪ
ਉਹਨਾਂ ਦੀ ਨੂੰਹ ਭੈਣ ਜੀ ਦੀ ਨੂੰਹ ਉੱਥੋਂ ਦੀ ਹੈਗੀ ਆ ਨਾ- ਤੇ ਫਿਰ ਉਹਨਾਂ ਦਾ ਬੇਟਾ ਵੀ ਉੱਥੇ ਹੀ ਚਲੇ ਗਿਆ
ਅੱਛਾ-ਅੱਛਾ ਠੀਕ ਹੈ, ਅੱਛਾ ਮਤਲਬ ਨਾਲ ਲੈ ਗਈਏ ਆਦਮੀ ਨੂੰ, ਹਮ
ਚਲੋ ਵਧੀਆ ਸਗੋਂ ਉੱਥੇ ਕੰਮ ਕੁਮ ਲੱਗ ਗਿਆ ਆਪਣਾ
ਅੱਛਾ।
ਹਾਂ, ਹਾਂਜੀ ਨਹੀਂ ਇੱਥੇ ਥੋੜਾ ਘੱਟ ਹੀ ਕਰਦਾ ਸੀ ਉਹ ਹਾਂਜੀ -ਹਾਂਜੀ ਉੱਥੇ ਬਹੁਤ ਸੋਹਣਾ ਕੰਮ ਲੱਗਾ ਆ ਵਾ
ਚਲੋ ਵਧੀਆ ਹੈ ਕੰਮ ਨਾਲ ਮਤਲਬ ਹੋਣਾ ਚਾਹੀਦਾ ਬੰਦਾ
ਹਾਂਜੀ, ਹੋਰ ਸੁਣਾਓ ਭੈਣਜੀ
ਇੱਕ ਭੈ ਹਾਂਜੀ ਇੱਕ ਭੈਣ ਜੀ ਹੈਗੇ ਸਨ
ਕਿਹੜੇ ਵੱਲ ਭੈਣ ਜੀ?
ਹਾਂਜੀ ਉਹ, ਤੁਸੀਂ ਗੱਲ ਵੀ ਕਰਦੇ ਹੁੰਦੇ ਉਹਨਾਂ ਦੇ ਬਾਰੇ ਜਿਹੜੇ ਉਹ ਕਾਫੀ ਦੂਰ ਗਏ ਦੇ ਨੇ।
ਹ
ਉਹ ਆ ਗਏ ਨੇ ਉੱਥੋਂ
ਨੀ ਭੈਣ ਜੀ, ਉਹ ਨਹੀ ਆਏ ਹਲੇ
ਅੱਛਾ ਜੀ
ਹਮ
ਕਿਉਂ ਉਹਨਾਂ ਦਾ ਪਰਿਵਾਰ ਹੀ ਉੱਥੇ ਵੇ
ਹਾਂਜੀ ਭੈਣ ਜੀ। ਉੱਥੇ ਹੀ ਰਹਿੰਦੇ ਨੇ ਸਾਰੇ
ਅੱਛਾ ਜੀ। ਤੇ ਫੇਰ ਉਹਨਾਂ ਦੇ ਜਿਹੜੇ ਘਰ ਦੇ ਹੋਰ ਹਗੇ ਨੇ, ਮੈਂਬਰ ਹੈਗੇ ਨੇ, ਉਹਨਾਂ ਦੀ
ਉਹ ਫੇਰ ਆ ਆਪੇ ਰਹਿੰਦੇ ਪਏ ਨੇ ਐਥੇ ਈ
ਅੱਛਾ।
ਹਾਂਜੀ।
ਹਾਂਜੀ।
ਹੋਰ ਭੈਣਜੀ
ਸਰੇ ਟਾਈਮ ਮੇ ਧਿਆਨ ਰੱਖਣਾ ਪਦਾ ਹੋਰ ਭੈਣ ਜੀ ਬਸ ਵਧੀਆ
ਹਾਂਜੀ, ਹੋਰ ਤੁਹਾਡੀਆਂ ਬੇਟੀਆਂ ਠੀਕ ਨੇ ਭੈਣ ਜੀ।
ਹਾਂਜੀ ਭੈਣਜੀ
ਹਾਂਜੀ, ਹਾਂਜੀ ਤੇ ਉਹ ਠੀਕ ਨੇ। ਜਿਨਾਂ ਕੋਲ ਤੁਸੀਂ ਗਏ ਦੇ ਓ ਠੀਕ ਠਾਕ ਨੇ ਨਾ, ਉਹਨਾਂ ਦੇ ਬੱਚੇ ਘਰ ਪਰਿਵਾਰ ਠੀਕ ਏ ਨਾ ਸਬ
ਹਾਂਜੀ ਹਾਂ, ਓਹਨਾ ਦੇ ਬੱਚੇ ਵੀ ਠੀਕ ਨੇ
ਹਾਂਜੀ। ਹੋਰ ਕਿਤੇ ਘੁੰਮਣ ਨੀ ਗਏ ਤੁਸੀਂ
ਨੇ ਲੇਟ ਸੌੰਦੇ ਨੇ
ਅੱਛਾ ਜੀ।
ਰਾਤੀ ਇੱਕ-ਇੱਕ ਵੱਜ ਜਾਂਦਾ ਸੌਦੇ ਬੱਚੇ, ਫਿਰ ਸਵੇਰੇ ਉੱਠ ਨੀ ਉਹਨੂੰ ਵਾਜਾ ਮਾਰ ਮਾਰ ਕੇ ਉਠਾਨੇ ਪੇ ਆ, ਉੱਠੋ ਚਲੋ ਗੁਰਦੁਆਰੇ ਈ ਹੋ ਆਨੇ ਆ
ਹਾਂਜੀ।
ਹਾਂਜੀ, ਉਠੇ ਨੇ ਹੁਨ ਨਹਾਨ ਧੌਨਗੇ ਅੱਜ ਅਸੀਂ ਕੁਛ ਨੀ ਬਣਾਇਆ ਭੈਣਜੀ ਹੁਣੇ ਬਣਾ ਕੇ ਖਾਦੇ ਨੇ ਬਸ ਹੁਨੇ ਬਣਾਨੇ ਆ ਹੁਣ ਦੇਖਣੇ ਆ ਕੀ ਬਣਾਣਾ
ਅੱਛਾ, ਲੇਟ ਖਾਂਦੇ ਹੋਣੇ ਨਾ ਰੋਟੀ
ਹਾਂਜੀ, ਭੈਣਜੀ ਇੱਧਰ ਬੜੀ ਲੇਟ ਖਾਂਦੇ ਆ ਰੋਟੀ
ਹਾਂਜੀ, ਤੇ ਭਾਜੀ ਨੀ ਕਹਿੰਦੇ ਕੁਛ ਭਾਜੀ ਨੂੰ ਰੋਟੀ ਦੀ ਭੁੱਖ ਨੀ ਲੱਗਦੀ ਜਲਦੀ
ਨਈ-ਨਈ ਹੁਣ ਸਾਰੇ ਭਾਜੀ ਇੱਕੋ ਜਿਵੇਂ ਦੇ ਥੋੜ੍ਹੀ ਨਾ ਹੁੰਦੇ ਨੇ, ਭਾਜੀ ਵੀ ਵੱਖਰੇ-ਵੱਖਰੇ ਹੁੰਦੇ ਨੇ
ਅੱਛਾ ਜੀ।
ਹਾਂਜੀ।
ਓਰ ਸੁਣਾਓ
ਹੋਰ ਭੈਣ ਜੀ
ਹਾਂਜੀ ਫੇਰ ਭਾਜੀ ਜੋਬ ਕਰਦੇ ਨੇ
ਨਈ-ਨਈ ਭਾਜੀ ਦਾ ਆਪਣਾ ਬਿਜਨਸ ਹੈਗਾ
ਅੱਛਾ ਜੀ, ਉਹਨਾਂ ਹਾਂਜੀ ਹੋਰ ਉਹਨਾਂ ਦੇ ਬੱਚੇ ਵੱਡੇ-ਵੱਡੇ ਨੇ ਯਾ ਛੋਟੇ ਨੇ
ਨਈ-ਨਈ ਬੱਚੇ ਬੇਟੀ ਏ ਉਹ ਵੀ ਵੱਡੀ ਏ ਬੇ ਟੀ ਬਾਈ ਕੁ ਸਾਲ ਦੀ ਏ, ਬੇਟਾ ਵੀ ਸਾਲ ਦਾ।
ਅੱਛਾ ਜੀ, ਫਿਰ ਵੱਡੇ-ਵੱਡੇ ਈ ਨੇ
ਹਾਂਜੀ-ਹਾਂਜੀ।
ਹਾਂਜੀ, ਹਾਂਜੀ ਇਹ ਮੈਂ ਫੋਟੋ ਦੇਖੀ ਸੀ ਉਹਨਾਂ ਦੀ ਹਾਂਜੀ, ਲੱਗਦੇ ਤੇ ਛੋਟਾ ਈ ਨੇ ਲੱਗਦੇ ਦੇ ਨੀ ਹੈਗੇ ਕਿ, ਉਹਨਾਂ ਦੀ ਇੰਨੀ ਵੱਡੀ ਬੇਟੀ ਹੋਏਗੀ।
ਨਈ-ਨਈ, ਹਾਂ ਉਹਨਾਂ ਦਾ ਵਰਕ ਈ ਐਵੇਂ ਦਾ ਨਾ ਸ਼ਰੀਰ ਦਾ। ਹਾਂਜੀ, ਉਹ ਵੱਡੇ ਹੋਏ ਈ ਨੀ, ਉਹ ਛੋਟੇ ਤੋਂ ਛੋਟੇ ਈ ਨੇ।
ਅੱਛਾ ਜੀ, ਕਦੇ ਆਣਗੇ ਤੇ ਮਿਲਵਾਣਾ।
ਬਿਲਕੁਲ ਬਿਲਕੁਲ, ਭੈਨ ਜੀ ਹਾਂਜੀ ਭੈਨ ਜੀ।
ਹਾਂਜੀ, ਇੱਕ ਵਾਰੀ ਗੱਲਬਾਤ ਹੋਈ ਸੀ ਨੇਚਰ ਤੇ ਅੱਛਾ ਵੇ ਉਹਨਾਂ ਦਾ
ਹਾਂਜੀ-ਹਾਂਜੀ, ਨਹੀਂ ਉਹਨਾਂ ਨੇ ਸੂਟ ਵੀ ਸਵਾਣਾ ਵੇ ਮੈਂ ਲੈ ਕੇ ਆਵਾਂਗੀ ਤ ਦਾਮ ਕਰਦੇ ਹੋ ਨਾ, ਭੈਨ ਜੀ ਸਟਿਚਿੰਗ ਦਾ ਕੰਮ ਕਰਦੇ ਹੋ ਨਾ।
ਹਾਂ, ਹਾਂਜੀ-ਹਾਂਜੀ, ਸਟਿਚਿੰਗ ਦਾ ਕੰਮ ਕਰਦੀ ਆ ਮੈਂ ਹਾਂਜੀ।
ਤੇ ਫੇਰ ਤੁਸੀਂ ਨਾਲ ਕ ਕੱਪੜਾ ਵੀ ਰੱਖਿਆ ਕਰੋ ਨਾ, ਜਿਵੇਂ ਕਿਸੇ ਨੂੰ ਪਸੰਦ ਹੋਏ ਥੋੜਾ ਕੱਪੜਾ ਸੈੱਲ ਵੀ ਕਰੇ ਵੇਚ-ਵੂਚ ਵੀ ਲਿਆ
ਹਾਂ, ਪਤਾ ਕੀ ਏ, ਕਈਆਂ ਨੂੰ ਪਸੰਦ ਆਂਦਾ ਐ, ਕਈਆਂ ਨੂੰ ਨਈ ਆਂਦਾ ਪਸੰਦ। ਇਹ ਹੋ ਜਾਂਦਾ, ਸਿਲਾਈ ਦਾ ਤੇ ਇਹ ਹੈਗਾ ਨਾ ਕਿ ਸਿਲਾਈ ਅਸੀਂ ਕਰਨੀ ਏ ਸਾਨੂੰ ਪੈਸੇ ਆ
ਹਾਂ, ਇਹਦੇ ਵਿੱਚ ਥੋੜੇ ਪੈਸੇ ਬਲੋਕ ਹੋਣ ਦਾ ਵੀ ਏ ਨਾ ਕਿਸੇ ਨੂੰ ਸੂਟ ਪਸੰਦ ਆਏਗਾ, ਹਾਂਜੀ ਇਹ ਤੇ ਹੈ ਚ
ਹੋਰ ਸੁਣਾਓ?
ਬਸ ਭੈਨ ਜੀ ਵਧੀਆ ਮੈਂ ਤੇ ਕਿਹਾ ਸੀ ਭੈਣ ਜੀ ਨੂੰ ਸਲਾਹ ਦੇਵਾਂਗੀ ਥੋੜੇ ਕੱਪੜੇ ਵੀ ਰੱਖਣ ਨਾਲ
ਹਾਂਜੀ,
ਚਲੋ ਫੇਰ ਤੁਹਾਡੀ ਵੀ ਗੱਲ ਸਹੀ ਹੈ ਭੈਨ ਜੀ
ਕੱਪੜੇ ਨਾ ਹਾਂਜੀ ਕੱਪੜੇ ਰੱਖ ਲਈਏ ਨਾ ਤੇ ਫਿਰ
ਆਪ ਹੀ ਪਾ ਸਵਾਣੇ ਨੇ, ਫੇਰ ਆਪ ਹੀ ਪਾਵਾਂਗੇ ਸਵਾ
ਹਾਂਜੀ-ਹਾਂਜੀ, ਫੇਰ ਉਹ ਅਸੀਂ ਕੱਢੀ ਜਾਵਾਂਗੇ ਆ ਪੇ ਸੀਣ ਵਾਲੇ ਹੈਗੇ ਆ, ਜਾਂ ਤੇ ਬਾਹਰ ਸੀਨੇ ਦੇਣੇ ਆ ਹੁਣ। ਤੇ ਬੰਦਾ ਆਲਸ ਕਰਦਾ ਬਈ ਨਹੀਂ ਵੀੇਖਿਆ ਚਲੋ, ਆਪ ਹੀ ਸਵਾ ਲਈਏ ਆਪ। ਪੇ ਈ ਸੀ ਕੇ ਪਾ ਲਈਏ, ਹਾਂਜੀ ਐਹ ਹੋ ਜਾਂਦਾ ਹਾਂਜੀ।
ਇਹ ਤਾਂ ਹੈ ਭੈਣ ਜੀ, ਬਿਲਕੁਲ ਸਹੀ ਕਿਹਾ ਜ
ਹਾਂਜੀ
ਹੂੰ,
ਵੈਸੇ ਆਪਣੇ ਕੱਪੜੇ ਬਾਹਰ ਦੀ ਸਿਲਾਈ ਕਰਨੇ ਆ, ਤੇ ਆਪਣੇ ਕੱਪੜੇ ਪਏ ਰਹਿ ਜਾਂਦੇ ਨੇ।
ਐਹ ਤੇ ਹੈ ਟੇਲਰ ਦੇ ਕੱਪੜੇ ਫੱਟੇ ਈ ਹੁੰਦੇ ਨੇ ਉਹਨਾ ਨੂੰ ਸੀਨਾ ਲਾਂ ਦਾ
ਹਾਂਜੀ, ਸਿਲਾਈ ਨੀ ਲੱਗਦੀ ਆਪਨੀ
ਬਿਲਕੁਲ ਸਹੀ ਗੱਲ ਜੀ, ਆਪਣੀ ਸਿਲਾਈ ਨੀ ਲੱਗਦੀ ਹੋਰ ਉ ਭੈਬ ਜੀ ਸੂਟ ਲੈ ਕੇ ਆਏ ਸੀ ਦੋ,
ਹਾਂਜੀ
ਉਦੋਂ ਮੈਂ ਤੁਹਾਡੇ ਘਰ ਚੱਕਰ ਲਗਾਇਆ ਸੀ, ਨਾ ਇੱਕ ਭੈਨ ਜੀ ਦੋ ਸੂਟ ਲਿਆਏ ਸੀ ਉਹ ਸੀ ਲੈ ਜੇ ਭੈਨ ਜੀ ਦੇ ਸੂਟ
ਹਾਂਜੀ, ਨਹੀਂ ਉਹਨਾਂ ਦੇ ਨੀ ਬਣੇ ਉਹਨਾਂ ਨੇ ਉਹਨਾਂ ਦੇ ਅੱਗੇ ਭੈਨਜੀ ਦੇ ਹੈਗੇ ਸਨ। ਤੇ ਉਹ ਨਾ ਬਣ ਗਏ ਨੇ, ਉਹ ਕਹਿੰਦੇ ਸੀ ਮੇਰੇ ਬਾਅਦ ਤਸੀਦ ਆ ਜੇ।
ਅੱਛਾ-ਅੱਛਾ ਠੀਕ-ਠੀਕ ਹੈ। ਨਹੀਂ-ਨਹੀਂ, ਉਹ ਭੈਨ ਜੀ ਜਿਨਾਂ ਨੇ ਪੰਜਾਬ ਜਾਣਾ ਏ ਬੁੱਧਵੀਰ ਵਾਰ ਆਣਾ ਨੀ ਪੰਜਾਬ ਉਹ ਭੈਣ ਜੀ ਦੇ ਕੱਪੜੇ ਸਿਤੇ ਹੋਏ ਨੇ।
ਨਹੀਂ ਉਹਨਾਂ ਦੇ ਨੀ ਬਣੇਜੇ ਬਸ ਹੁਣ ਅੱਜ, ਕਟਾਈ ਕੀਤੀ ਹੈ, ਹਾਂਜੀ-ਹਾਂਜੀ
ਠੀਕ ਹੈ ਹੂੰ ਹੋਰ ਭੈਣ ਪਲਾਜ਼ੋ ਵਧੀਆ, ਬਣਾ ਲੈਂਦੇ ਓ
ਹਾਂਜੀ-ਹਾਂਜੀ
ਲੱਗਦਾ ਭੈਣ ਜੀ, ਤੁਹਾਡੀ ਤਬੀਅਤ ਖ਼ਰਾਬ ਏ ਅੱਜ
ਹਾਂਜੀ, ਅੱਜ ਤਬੀਅਤ ਖ਼ਰਾਬ ਹੋਈਗੀ।
ਅੱਛਾ, ਧਿਆਨ ਰੱਖੋ ਭੈਣਜੀ ਆਪਣਾ, ਅੱਛਾ ਠੀਕ ਆ ਹਾਂਜੀ-ਹਾਂਜੀ ਠੀਕ ਹੈ। ਧਿਆਨ ਰੱਖੋ ਮੌਸਮ ਐਵੇਂ ਚੱਲਦਾ ਪਿਆ ਨਾ ਅੱਜ ਕੱਲ ਕਦੀ ਬਾਰਿਸ਼ ਤੇ ਕਦੀ ਧੋ
ਹਾਂਜੀ ਅ ਗਰਮ ਸ਼ਰਦ ਵੀ ਹੋ ਜਾਂਦਾ ਨਾ ਬਾਹਰ ਜਾਓ ਤੇ ਸਬਜ਼ੀ ਸੁਬਜੀ ਧੁੱਪ ਚ ਲੈਣ ਜਾਓ ਵੈਸੇ ਤਾਂ ਸ਼ਾਮ ਨੂੰ ਹੀ ਲੈ ਆਨੇ ਆਂ ਹਾਂ ਅਸੀਂ ਕਈ ਵਾਰੀ ਨਹੀਂ ਹੁੰਦੀ ਫਿਰ ਸਵੇਰੇ ਜਾਣਾ ਪ
ਮੈਂ ਤੇ ਆਪ ਭੈਨ ਜੀ ਸ਼ਾਮੀ ਓ ਲਿਆਉਨੀ ਹੁੰਨੀ ਹਾਂ ਸਭ ਜੀ ਸਵੇਰੇ ਫਿਰ ਲਿਆਦਾ ਉਹ ਚੱਕਰ ਰਹਿੰਦਾ ਨਾ ਬੰਦਾ ਸਵੇਰੇ ਆਪਣਾ ਸਬਜ਼ੀ ਲੈਣ ਜਾਏ ਉਹ ਘਰ ਹੋਏ ਇੰਨੇ 'ਚ ਫਟਾਫਟ ਬਣ ਜਾਂਦੀ ਐ ਸ
ਹਾਂਜੀ-ਹਾਂਜੀ
ਹਾਂਜੀ
ਹਾਂਜੀ ਹੋਰ ਸੁਣਾਓ
ਹੋਰ ਭੈ
ਉਹ-ਉਹ ਤੁਹਾਡੀ ਛੋਟੀ ਬੇਟੀ ਜਿਹੜੀ ਹੈਗੀ ਏ।
ਹਾਂਜੀ ਭੈਣ ਜੀ- ਹਾਂਜੀ-ਹਾਂਜੀ ਉਹਦਾ ਤੇ ਬੜਾ ਹੀ ਲੱਗਾ ਦਾ ਦਿਲ ਭੈਣ ਜੀ
ਅੱਛਾ ਜੀ ਛੁੱਟੀਆਂ ਚ ਤੰਗ ਤੇ ਬੜਾ ਕਰਦੀ ਹੋਣੀ
ਬੜਾ ਤੰਗ ਕਰਦੀ ਜੇ ਰਾਤੀ ਇੱਕ-ਇੱਕ ਵਜਾ ਦਿੰਦੀ ਸੋਹਣ ਨੂੰ ਭੈਣਜੀ ਓ
ਹਾਂਜੀ ਕਿਉਂਕਿ ਮੈਂ ਜਾਂਦੀ ਹਾਂ ਨਾ ਅਹ ਝਾਈ ਜੀ ਹੈਗੇ ਨੇ ਉਹਨਾਂ ਦੇ ਉਹਨਾਂ ਕੋਲ ਸੋਣ ਜਾਨੀ ਆ ਨਾ ਹਾਂਜੀ
ਹਾਂਜੀ
ਹਾਂਜੀ ਹੋਰ ਸੁਣਾਓ ਉਹ ਦੱਸਦੇ ਨੇ ਬੜਾ ਤੰਗ ਕਰਦੀ ਹੈ
ਇਹੀਓ ਕਰਦੀ ਰਹਿੰਦੀ ਸੀ ਉੱਥੇ ਬਾਹਰੇ ਹਮ
ਹੋਰ ਸੁਣਾਓ
ਹੋਰ ਬਸ ਵਧੀਆ ਭੈਣ ਜੀ
ਹੋਰ, ਹਾਂਜੀ ਹੋਰ ਪੰਜਾਬ ਦੀ ਕਿਹੜੀ-ਕਿਹੜੀ ਚੀਜ਼ ਮਸ਼ਹੂਰ ਹੈਗੀ ਹੈ
ਹਾਂਜੀ
ਸਾਡਾ ਤਾਂ ਕਦੇ ਚੱਕਰ ਹੀ ਨੀ ਲੱਗਾ, ਸਾਡਾ ਕੋਈ ਰਿਸ਼ਤੇਦਾਰ ਹੀ ਨੀ ਹੈਗਾ ਪੰਜਾਬ ਚ
ਅੱਛਾ ਭੈਣ ਜੀ ਤੇ ਰਿਸ਼ਤੇਦਾਰੀ ਬਣਾਓ ਨਾ ਭੈਣਜੀ ਪੰਜਾਬ ਵਿੱਚ
ਹਾਂਜੀ, ਕੋਈ ਨੀ ਹੁਣ ਬੱਚੇ ਵੱਡੇ ਹੁੰਦੇ ਪਏ ਨੇ
ਅੱਛਾ-ਅੱਛਾ ਠੀਕ ਹੈ ਭੈਣ ਜੀ
ਹਾਂਜੀ ਕਿਸੇ ਦਾ ਰਿਸ਼ਤਾ ਹੋ ਗਿਆ ਉੱਥੇ ਹਾਂ, ਹਾਂਜੀ ਠੀਕ ਹੈ ਭੈਣ ਜੀ
ਹਾਂਜੀ ਠੀਕ। ਹੈ
ਹਾਂਜੀ, ਇਹ ਕਾਬਾ ਹਾਂਜੀ
ਫੋਣ ਮੈਂ ਕੱਟਣਾ ਹੈ, ਚਲੋ ਠੀਕ
ਹਾਂਜੀ ਠੀਕ ਹੈ, ਸਤਿ ਸ੍ਰੀ ਅਕਾਲ ਜੀ।